ਉਹ ਭੈਣਜੀ ਹਾਂ
ਹੈਲੋ,
ਹੈਲੋ
ਹੈਲੋ।
ਹਾਂਜੀ ਜੀ, ਸਸਰੀਕਾਲ ਮੈਂ ਵੇਟ ਈ ਕਰਦੀ ਸੀ।
ਮੇਰੇ ਫ਼ੋਨ ਦਾ ਵੇਟ ਕਰ ਰੇ ਸੀਂ?
ਆਂ ਹਾਂ ਤੁਹਾਡਾ ਫੋਨ ਆ ਗਿਆ, ਕੋਲ ਮੈਂ ਚੈੱਕ ਲਿਆ ਮੈਂ ਕਿਹਾ ਚਲੋ ਕਿਸੇ ਦਾ ਕੋਲ ਤਾਂ ਆ ਜੇ ਅੱਜ ਬੋਰ ਹੋ ਗਈ
ਹਾਂ। ਸੱਚੀਂ, ਅੱਛਾ-ਅੱਛਾ। ਮੈਂ ਤਾਂ ਘਰ ਹੀ ਸੀ, ਤੁਸੀਂ ਦੱਸੋ ਤੁਸੀਂ ਕਿੱਧਰ ਹੋ?
ਮੈਂ ਵੀ ਘਰ ਈ ਆ। ਮੈਂ ਬਸ, ਸੋਚ ਰਹੀ ਹਾਂ ਵੀ, ਹੁਣ ਚੌਲ- ਦਾਲ ਧਰਾਂ।
ਅੱਛਾ
ਆਪਣੀ ਪਿੱਛੇ ਵੀ ਕੀ ਬਹੁਤ ਦਿਨਾਂ ਪਹਿਲਾਂ ਗੱਲ ਹੋਈ ਸੀ। ਤੁਸੀ ਸ਼ਾਇਦ ਹਨਾ, ਤੁਸੀਂ ਸੀ ਜਾਂ ਹੋਰ ਅਨਾਓਨ ਨੰਬਰ ਤੇ ਕਾਲ ਆਇਆ ਸੀ ਮੈਨੂੰ।
ਹਾਂ, ਨਹੀਂ -ਨਹੀਂ ਮੈਂ ਈ ਸੀ।
ਅੱਛਾ, ਤੁਸੀਂ ਸੀ ਠੀਕ ਆਂ ਹੋਰ? ਕੀ ਕਰਦੇ ਸੀ? ਮੈਂ ਇਹ ਕਹਿ ਰਹੀ ਸੀਗੀ ਚੱਲੋਂਗੇ ਉੱਥੇ ਸਾਡੇ ਨਾਲ। ਹੈਲੋ ਸਾਡੇ ਨਾਲ ਚੱਲੋਂਗੇ ਮੈਂ ਕਿਆ। ਹੈਲੋ। ਸਾਡੇ ਨਾਲ ਚੱਲੂਗੇ। ਹੈਲੋ ਹੈਂ ਹੈਲੋ।
ਹੈਲੋ ਭੈਨ ਜੀ ਇੱਕ ਮਿਨਟ ਹੋਲਡ ਕਰੋ ਹਾਂਜੀ ਇੱਕ ਮਿਨਟ ਹੋਲਡ ਕਰੋ
ਨਹੀਂ ਹੋਲਡ ਨਹੀਂ ਕਰ ਸਕਦੇ।
ਮੰਮੀ। ਫੋਨ ਆਇਆ ਹਾਂ ਹੈਲੋ। ਕਿੱਥੇ ਚੱਲਨ ਨੂੰ ਬੋਲ ਰਹੀ ਸੀ ਤੁਸੀਂ।
ਚੱਲੀਏ ਮੈਂ ਕਿਆ ਕਿਤੇ
ਜਗ੍ਹਾ ਤਾਂ ਦੱਸ
ਇਸ। ਬਾਬਾ ਜੀ ਦੇ ਦਰਬਾ ਗੁਰਦੁਆਰੇ ਚਲਿਏ ਹਜੂਰ ਸਾਹਿਬ ਤੁਸੀਂ ਮਨਮਾਰ ਪੜ ਚਲੀਏ।
ਨਹੀ ਨਹੀ ਹਜ਼ੂਰ ਸਾਹਿਬ ਚਲੋ ਮਨਮਾੜ ਤਾਂ ਦਰੀਆ ਨੇੜੇ ਆ।
ਇੱਕ ਦਿਨ ਲਾ ਆਈਏ ਚੰਗੇ।
ਅੱਠ ਦਿਨ।
ਹਾਂ ਏਦਾ ਹੋਕਾ ਨਾ ਭਰੋ ਜੀ ਮੇ ਮੇਰੇ ਨਾਲ ਆਨਾ ਤੇ ਮੈਂ ਦੋ ਦਿਨਾਂ ਵਾਸਤੇ ਨਈ ਹੁੰਦੀ ਮੇਰੇ ਨਾਲ ਆਉਣਾ ਤਾਂ ਅੱਠ ਦਿਨ।
ਅੱਠ ਦਿਨ ਬੋਤ ਜ਼ਿਆਦਾ ਹੋ ਜਾਂਦੇ ਨ ਭੈਨ ਜੀ ਮੇਰੇ ਨਿੱਕੇ ਨਿੱਕੇ ਨਿਆਣੇ ਨੇ।
ਅ। ਸਾਲ ਮਗਰੋਂ ਤਾਂ ਜਾਈ ਦਾ ਵਾ ਨਿੱਕੇ-ਨਿੱਕੇ ਉਹ ਵੀ ਬੜੇ ਹੋ ਜਾਣਗੇ ਤੁਹਾਡੇ ਨਿਆਣੇ।
ਹਮ।
ਫੇਰ ਉਹ ਬੜੇ ਹੋ ਗਏ ਤਾਂ ਅਪਣੇ ਕੰਮਾਂ ਚ ਲਗੇ ਤੁਹਾਨੂੰ ਕਿਸੇ ਨੇ ਨੀ ਲੈ ਕੇ ਜਾਣਾ।
ਨਹੀਂ ਕਿਉਂ ਇਸ ਤਰ੍ਹਾਂ ਬੋਲ ਰਹੇ ਹੋ ਕਿਸ ਨੇ ਨੀ ਲੇਕੇ ਜਾਨਾ
ਅਪਣੇ ਕੰਮਾਂ ਚ ਬਿਜੀ ਹੋ ਜਾਂਦੇ ਨੇ ਨਾ ਫਿਰ ਫੇਰ ਕਹਿਣਗੇ ਸਾਡੇ ਕੋਲ ਤਾਂ। ਟਾਈਮ ਈ ਨੀ ਗਾ।
ਉਹ ਤਾਂ ਹੈ ਭੈਨ ਜੀ।
ਉਹ ਮੈਂ ਕੀ ਗੱਲਤ ਕਿਹਾ ਤਹਾਨੂੰ
ਦੇਖੋ ਅਗਰ। ਚਾਰ ਦਿਨ ਲਈ ਚੱਲ ਰਿਹਾ ਤਾਂ ਫੇਰ ਮੈਂ ਤਿਆਰ ਆ ਅੱਠ ਦਿਨ ਬੋਤ ਜ਼ਿਆਦਾ ਹੋ ਜਾਂਦੇ ਤੁਸੀਂ ਘੱਟ ਕਰ।
ਚਾਰ ਦਿਨ ਇੱਕ ਦਿਨ ਤਾਂ ਜਾਨ ਨੂੰ ਲੱਗ ਜਾਣਾ ਭੈਣ ਮੇਰੀਏ।
ਇੱਧਰ ਤਾਂ ਹੈ ਨਾਂਦੇੜ ਜ਼ਿਆਦਾ ਦੂਰ ਥੋੜੀ ਆ। ਮੈਂ ਕਿਹਾ ਨੇੜੇ ਆ ਨਾਂਦੇੜ।
ਹੈਲੋ।
ਹਾਂ ਭੈਣ ਜੀ ਮੈਂ ਕਿਹਾ ਨਾਂਦੇੜ ਨੇਰੇ ਹੀ ਆ। ਹਾਂਜੀ ਆ ਰਹੀ ਹੈ, ਆ ਰਹੀ ਨਾ। ਮੈਂ ਕਿਹਾ ਨੰਦੇੜ ਨੇੜੇ ਹੀ ਆ, ਕਿਹੜਾ ਦੂਰ ਏ।
ਤੁਸੀਂ ਫੇਰ ਕਿੱਥੇ ਹੋ ਬੋਲਦੇ ਹੋ, ਨੇੜੇ ਹੋ?
ਹਾਂਜੀ।
ਮੱਛਾ ਹਾਂ, ਠੀਕ ਹੈ ਚੱਲਦੇ ਹਾਂ ਫੇਰ।
ਹਾਂਜੀ ਚਲੋ ਜੀ। ਅ ਦੇਖੋ ਅਗਸਤ ਮੌਸਮ ਥੋੜਾ ਜਿ ਅੱਛਾ ਹੋ ਜਾਏ, ਠੰਡਾ- ਠੰਡਾ।
ਮੌਸਮ ਹੁਣ ਬਸ ਸਟਾਰਟ ਹੋ ਗਿਆ। ਗਿਆ ਵਾ ਪਹਿਲਾਂ ਗਰਮੀ ਸੀਗੀ, ਹੁਣ ਤਾਂ ਠੀਕ ਹੀ ਆ ਕਲਾਈਮੇਟ।
ਅਗਸਤ ਚਲੋ।
ਉੱਚਾਗਾਤ। ਬਹੁਤ ਦੂਰ ਹੋ ਗਿਆ ਅਗਰ, ਮੈਂਰੇ ਖਿਆਲ ਬਹੁਤ ਹੀ ਦੂਰ ਕਹਿ ਰਹੇ ਹੋ।
ਨਹੀਂ। ਏ ਕੀ ਜੂਨ ਖਤਮ ਹੋ ਗਿਆ। ਅੱਜ ਕਿਹੜੀ ਤਾਰੀਕ ਹੈ, ਅੱਜ ਇੱਕ ਹੀ ਇੱਕੀ ਤਰੀਕ ਹੈ। ਫੇਰ ਅਗਲੇ ਮਹੀਨੇ ਜੂਨ ਅਤੇ ਉਹਦੇ ਨਾਲ ਔਗਸਤ। ਇੱਕ ਮਹੀਨਾ ਆਇਆ ਬਸ।
ਇੱਕ ਮਹੀਨਾ ਬਸ ਵਾਹਿਗੁਰੂ।
ਉਹ ਮੇਰੀ ਕੁੜੀ, ਹੂੰ।
ਤਾਂ ਅਗਲੇ ਮਹੀਨੇ ਦੀ ਛੇ ਤਾਰੀਖ।
ਤੇ ਬਰਡੇ ਵਾਲੇ ਦਿਨ ਹੀ ਚਲੋ, ਹੈਂ।
ਮੇਰੀ ਮਾਸੀ ਸੱਸ, ਉਹ ਆਉਂਦੇ ਪਏ, ਵੱਡੇ ਤੇ ਹਾਂਜੀ। ਤਿੰਨ, ਚਾਰ ਦਿਨ ਲਈ।
ਠੀਕ ਆ ਕਦੋਂ ਆਉਂਦੇ ਪਏ ਨੇ?
ਉਹ ਆਉਣਗੇ ਪੰਜ ਤਰੀਕ।
ਅੱਛਾ ਪੰਜ ਨਾ ਔਨ ਅੱਛਾ।
ਹਾਂਜੀ ਪੰਜ, ਛੇ, ਸੱਤ।
ਅੱਛਾ ਮਤਲਬ ਛੇ ਨੂੰ ਬਰਡੇ ਆ, ਪੰਜ ਨੂੰ ਆ ਰਹੇ ਨੇ, ਹਨਾ।
ਹਾਂਜੀ। ਹੋਰ?
ਹੋਰ ਜੀ?
ਤੁਸੀਂ ਵੀ ਆਏ ਹੋ ਉਸਦੇ ਜਨਮ ਦਿਨ ਤੇ, ਤੁਸੀਂ ਕਦੇ ਆਈ ਨਹੀਂ। ਤੁਸੀਂ ਆਉਂਦੇ ਵੀ ਨਹੀਂ। ਨਹੀਂ- ਨਹੀਂ ਇਸ ਤਰਾਂ ਨਾ ਬੋਲੋ, ਭੈਣ ਜੀ ਮੈਂ ਤੁਹਾਨੂੰ ਬੁਲਾਇਆ। ਸੀ, ਤੁਹਾਨੂੰ ਬੁਲਾਇਆ ਸੀ, ਤੁਹਾਡੀ ਮੰਮੀ ਨੂੰ ਬੁਲਾਇਆ ਸੀ। ਤੁਸੀਂ ਆਈ ਨਹੀਂ, ਬਸ ਗਿਫਟ ਭੇਜਦਾ। ਤੁਹਾਨੂੰ, ਤੁਹਾਡੀ ਮੰਮੀ ਨੂੰ, ਤੁਸੀਂ ਗਿਫਟ ਭੇਜਤਾ ਬਟ ਆਈ ਨਹੀਂ ਤੁਸੀਂ।
ਕੋਈ ਨੀ। ਨਹੀਂ ਮੈਨੂੰ ਮੈਂ ਤਾਂ, ਐਵੇਂ ਭੇਜਿਆ ਸੀ। ਮੈਨੂੰ ਤਾਂ ਤੁਸੀਂ ਦੱਸਿਆ ਵੀ ਨ- ਤੇ ਹਨਾ, ਮੈਂ ਤਾਂ ਬੱਚਿਆਂ ਨੂੰ ਐਵੇਂ ਭੇ-
ਨਹੀਂ ਜੀ, ਤੁਹਾਨੂੰ ਪਤਾ ਸੀ ਉਸ। ਜਨਮ ਦਿਨ ਹੈ, ਤਾਂ ਤੁਸੀਂ ਉਹਨੂੰ ਗਿਫਟ ਦਿੱਤਾ।
ਮੈਂ ਭੁੱਲ ਗਈ। ਅੱਛਾ ਮੇਰੇ ਧਿਆਨ ਨੀ ਆਉਣਾ ਫੇਰ।
ਹਾਂ ਤਾਂ ਅਗਲੇ ਮਹੀਨੇ ਦੀ ਛੇ ਤਾਰੀਕ, ਤੁਸੀਂ ਯਾਦ ਰੱਖੋ। ਤੇ ਜ਼ਰੂਰ ਆਓ। ਤੇ ਮੰਮੀ ਨੂੰ ਵੀ ਲੇ ਕਰ ਆਓ, ਭੈਣਾਂ ਨੂੰ ਵੀ ਲੇ ਕਰ ਆਓ, ਸਾਰੇ ਆਓ। ਦਾਦਾ ਵੱਡਾ ਨੀ ਕਰਨਾ ਐ। ਘਰ-ਘਰ ਦੇ ਲੋਕ ਏ, ਤੁਸੀਂ ਆਓਗੇ ਤਾਂ ਸਾਨੂੰ ਚੰਗਾ ਲੱਗੂ।
ਅੱਛਾ, ਹਾਂ ਪਿਆਰ ਬਣਿਆ ਰਵੇ ਨਾ, ਤਾਂ ਬੰਦਾ
ਉਹੀ-ਉਹੀ ਤਾਂ ਉਹੀ ਪਿਆਰ ਈ ਐ ਹੁਣ।
ਹੈਂ।
ਪਿਆਰ ਹੀ ਰਹਿੰਦਾ, ਹੋਰ ਕੀ ਰਹਿੰਦਾ।
ਹੂੰ।
ਹੋਰ ਦੱਸੋ
ਬਾਦ ਚੋਂ ਦੱਸੂੰ ਫੇਰ ਹਾਂ।
ਥੋਡਾ ਜਨਮ ਦਿਨ ਕਦੋਂ ਐਂ।
ਸਾਡਾ ਤਾਂ ਜੀ, ਅਕਤੂੰਬਰ ਚ ਐ ਮੇਰਾ ਤਾਂ।
ਤਰੀਕ
ਅੱਠ
ਅੱਠ ਤਰੀਕ, ਅੱਛਾ ਤੁਸੀ ਅੱਠ ਤਰੀਕ ਦੇ ਓ।
ਹਾਂਜੀ, ਤੁਹਾਨੂੰ ਪਤਾ ਈ ਨੀ।
ਨਹੀਂ, ਮੇਰੇ ਚੇਤੇ ਨੀ ਆ ਰਿਹਾ ਸੀ।
ਅੱਛਾ, ਤੇ ਤੁਹਾਡਾ ਬਰ ਹੈਂ।
ਉਹ ਕੀ ਐ ਨਾ ਮੇਰਾ ਦਿਮਾਗ ਥੋੜਾ ਜਗੇ ਤੇ ਨਹੀਂ ਹੁੰਦਾ ਨਾ, ਤਾਂ ਮੈਨੂੰ ਯਾਦ
ਅੱਛਾ-ਅੱਛਾ, ਕੋਈ ਗੱਲ ਨੀ ਹੁੰਦੀ ਐ ਬੰਦਿਆਂ ਦੇ ਪਿੱਛੇ ਟੈਨਸ਼ਨਾ, ਹਨਾ।
ਹੂੰ, ਟੈਂਨਸ਼ਨ ਤਾਂ ਹੈ ਈ।
ਤੁਹਾਨੂੰ ਮੈਨੂੰ ਲੱਗਦਾ ਜ਼ਿਆਦਾ ਕੋਈ ਟੇਨਸ਼ਨ ਆ ਹਨਾ।
ਨਈ-ਨਈ, ਇਸ ਤਰ੍ਹਾਂ ਦੀ ਗੱਲ ਨੀ ਗਾ, ਇਸ ਤਰ੍ਹਾਂ ਦੀ ਗੱਲ ਨੀ ਗਾ।
ਹੂੰ, ਕਿਸ ਤਰ੍ਹਾਂ
ਕਿਸ ਲੀਆ ਨਾ, ਮਾਲਵ ਹਾਂ ਹੈਂ। ਫੇਰ ਕੁਛ ਨੀ, ਤੁਸੀਂ ਦੱਸੋ।
ਤੁਹਾਡੀ ਬਰਥ ਡੇਟ ਕੀ ਐ?
ਵੀਅ ਜਨਵਰੀ। ਹਾਂਜੀ, ਮਰ ਰੇ ਨਾ।
ਹੁਣੇ ਤਾਂ ਗਿਆ ਥੁਆਡਾ ਬਰਡੇ, ਹਨਾ।
ਨਈ ਹੁਣ ਆਊਗਾ।
ਕੋਦੋਂ ਆਊ।
ਨਈ ਆਊਗਾ, ਤੁਸੀਂ ਏਸ ਇਤਰਾਂ ਨਾ ਬੋਲੋ, ਹੁਣ ਤਾ ਗਿਆ ਆਊਗਾ।
ਨਾ ਆਊਗਾ ਤਾਂ ਆਊਗਾ, ਵੈਸੇ ਹੁਣ ਦਾ ਇਹ ਸਾਲ ਦਾ ਤਾਂ ਚਲਾ ਗਿਆ ਨਾ ਜਨਵਰੀ।
। ਹੂੰ, ਉਹ ਤਾਂ ਹੈ ਭੈਣਜੀ। ਹੋਰ ਦੱਸੋ, ਬਸ ਕੁਛ ਨੀ, ਚੱਲਤਾ ਪਿਆ ਏ।
ਚਲੋ ਕੋਈ ਗੱਲ ਨੀ, ਸਭ
ਕੁੜੀ ਤੋ ਮਾਰੀ ਹੂੰ ਜੋਤ ਲਾ ਤੀ, ਮੇਰੀ ਮੰਮੀ ਜੀ ਨੇ। ਜੋਤ ਤਾ ਲਾਤੀ ਮੰਮੀ ਨੇ ਹੁਣ।
ਨਾ-ਨਾ-ਨਾ ਮੈਂ ਤੁਹਾਨੂੰ ਦੇ
ਅੱਛਾ ਡੇਲੀ ਦਾ, ਟਾਈਮ ਹੀ ਨੀ ਮਿਲਦਾ। ਭੈਣ ਜੀ ਤਾਂ ਟਾਈਮ ਮਿਲ ਜਾਏ ਉਹੀ ਵੱਡੀ ਗੱਲ ਹੈ ਹਾਂਜੀ। ਹਾਂ ਹਾਂ
ਖਣ ਨੂੰ ਹਾਂ ਪੈਣ ਨੂੰ
ਤੁਸੀਂ ਨਾ ਮੇਰੇ ਪਿੱਛੇ ਨਾ ਪਿਆ ਕਰੋ ਹਰ ਵੇਲੇ ਤੁਸੀਂ ਇਹੀ ਬੋਲਦੇ ਓ ਹਰ ਵੇਲੇ ਤੁਸੀਂ ਇਹੀ
ਤੁਹਾਨੂੰ ਗੁਰੂ ਮਹਾਰਾਜ ਵਾਸਤੇ। ਕ ਰਹੀ ਹ ਆਪਣੇ ਵਾਸਤੇ ਕਹਿ ਰਹੀ ਆ ਜਿਹੜੇ ਸਾਡੇ ਕੰਮ ਆ
ਹਾਂ ਹਾਂ ਉਹ ਤਾਂ ਹੈ ਤੁਹਾਡੀ। ਘਰ ਕੋਈ ਆਇਆ ਏ ਸ਼ਾਇਦ ਆਵਾਜ਼ ਆ ਰੀ ਐ, ਖਾਟ, ਖਾਟ ਦੀ।
ਘੱਟ ਨੀ ਆ ਰਹੀ ਐ ਤੁਹਾਡੀ ਆਵਾਜ਼ ਆ ਰਹੀ। ਤੁਹਾਡੇ ਕੋਈ ਗੈਸਟ ਆਏ ਨੀ ਗੇ ਤੁਸੀਂ ਉੱਥੇ ਧਿਆਨ ਆ ਤੁਹਾਡਾ ਹਨਾ
ਹਾਂਜੀ ਉਹ ਦਿਨ ਪੈਂਦੇ ਨੀ ਭੈਣ ਜੀ ਮੈਂ ਤੁਹਾਡੇ ਨਾਲ ਈ ਗੱਲ ਕਰੀ ਹਾਂ ਮੈਂ ਹੋਰ ਕਿਸੇ ਨਾਲ ਕਿਉਂ ਗੱਲ ਕਰਾਂ ਦਸਾ ਉਹ ਮੈਂ ਬਾਹ। ਗਲੀ ਦੇ ਬਾਹਰ ਆ ਨਾ, ਇਸ ਕਾਰਕੇ
ਅਛ ਚ ਤੁਸੀਂ ਗਲੀ 'ਚ ਰਹਿੰਦੇ ਹੋ।
ਸਾਡੀ ਕੋਠੀ ਨੀ ਗਾ ਣਾ
ਕੱਲ ਤਾਂ ਤੁਹਾਡੇ ਕੋਠੇ ਜੋਆਕ ਸੀ
ਹਾਂਜੀ ਹਾਂ। ਹਾਂ।
ਹਾਂ ਹੋਰ ਦੱਸੋ ਤੁਹਾਡੀ ਹੋਰ ਘਰੇ ਕੌਣ ਕੌਣ ਆ ਤੁਹਾਡੇ ਘਰੇ ਫੈਮਿਲੀ ਚ।
ਚਲੋ ਮੈਨੂੰ ਚਾਹ ਚਲੋ ਮੈਨੂੰ ਚਾਹ ਬਣਾਣੇ ਜਾਣਾ
ਵਿੱਚ ਕੌਣ ਕੌਣ ਨੇ
ਹੈਂ ਭੈਣ ਜੀ ਮੈਂ ਤੁਹਾਨੂੰ ਗੱਲ ਕਰਨੀ ਆ
ਠੀਕ ਆ ਹ ਠੀਕ ਆ ਜੀ ਹਾਂਜੀ।